ਹਾਂਜੀ ਸਤਿ ਸ਼੍ਰੀ ਅਕਾਲ ਜੀ,
ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਹੋਰ ਤੁਸੀ ਸੁਣਾਓ?
ਠੀਕ ਠਾਕ, ਹੋਰ ਘਰ ਪਰਿਵਾਰ ਸਾਰੇ ਠੀਕ ਨੇ?
ਹਾਂਜੀ ਸਭ ਠੀਕ ਨੇ
ਮੈਂ ਕਿਹਾ ਚੱਲ ਪੁੱਛਾਂ ਮੈਂ ਕਿਹਾ ਸਾਡੇ ਇੱਥੇ ਤੇ ਬੜਾ ਸੋਹਣਾ ਮੌਸਮ ਹੋ ਗਿਆ ਬਾਰਿਸ਼ ਵਗੈਰਾ ਆਦੀ ਪਈ ਐ ਤੁਹਾਡੇ ਇੱਥੇ ਹੋਇਆ ਮੌਸਮ ਸੋਹਣਾ
ਹਾਂ ਬਸ ਦੁ ਇਹਜ਼ ਦੁੱਪ ਨਹੀਂ ਹੈਗੀ ਵਿੱਚੋਂ ਵਿੱਚੋਂ ਹਲਕੇ ਜਿਹੀ ਦੁੱਪ ਹੈ ਬਾਕੀ ਬਦਲੀ ਬਦਲੀਆਂ ਆ ਜਾਂਦੀਆਂ ਹੈ। ਤੇ ਸਵੇਰੇ ਆ, ਸਮੇਂ ਥੋੜ੍ਹਾ ਬਹੁਤਾ ਪੰਜ ਦਸ ਮਿੰਟਾਂ ਚ ਛਿੰਟੇ ਛੁਟੇ ਪੈ ਜਾਂਦੇ ਆ ਹਵਾ ਚੱਲ ਰਹੀ ਹੈ।
ਹੂੰ ਪਰ ਜਿਸ ਹਿਸਾਬ ਨਾਲ ਗਰਮੀ ਹੁੰਦੀ ਇਸ ਮਹੀਨੇ ਉਸ ਹਿਸਾਬ ਨਾਲ ਗਰਮੀ ਨਹੀਂ ਹੈਗੀ। ਹਨਾ ਨਹੀਂ ਤਾਂ ਕਿੰਨੀ ਗਰਮੀ ਹੁੰਦੀ ਇਸ ਮਹੀਨੇ
ਹਾਂ ਐਕਚੁਲੀ ਜੋ ਪਿਛਲਾ ਮਹੀਨਾ ਸੀ ਨਾ ਮਈ ਦਾ ਉਹਦੇ ਚ ਤੇ ਸੀ ਆਪਣਾ ਸੁੱਕੀ ਗਰਮੀ ਚ ਇਸ ਤਰ੍ਹਾਂ ਮਤਲਬ ਲੂਆਂ ਚੱਲਦੀਆਂ ਸੀ। ਤੇ ਜੂਨ ਆਦਿਆਂ-ਆਦਿਆਂ ਜਿਹੜਾ ਮ ਸੁਣਿਆ ਨਾ ਉਹ ਇੱਥੇ ਆਪਣਾ- ਮਹਾਰਾਸ਼ਟਰ ਤੱਕ ਪਹੁੰਚ ਜਾਂਦਾ ਹੈ।
ਅੱਛਾ ਜੀ, ਅੱਛਾ-ਅੱਛਾ,
ਮਤਲਬ ਮਾਨਸੂਨ ਦੀ ਐਂ, ਹੋ ਜਾਂਦੀ ਹੈ ਅਤੇ ਹਵਾਵਾਂ ' ਨਮੀ ਆ ਜਾਂਦੀ ਹੈ ਅਤੇ ਫਿਰ ਹੁੁੰਮਸ ਵਾਲੀ ਗਰਮੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਜੂਨ ਵਿੱਚ ਹੁੁੰਮਸ ਵਾਲੀ ਗਰਮੀ ਤੇ ਉਹ ਸ਼ੁਰੂ ਹੋ ਜਾਂਦੀ ਹੈ ਬਾਕੀ ਹੁਣ ਮੌਸਮ ਠੰਡਾ ਹੋ ਗਿਆ ਤਾਂ ਹੁਮਸ ਖਤਮ ਹੋ ਗਈ ਨਾ ਫਿਰ ਬਾਰਿਸ਼ ਅਤੇ ਉਹ ਬਾਰਿਸ਼ ਹੋ ਥੋੜੀ ਬਹੁਤੀਈ ਸਵੇਰੇ ਸ਼ਾਮੀ ਹਵਾ ਚਲਦੀ ਆ ਨੀ ਹੁੰਮਸ ਖਤਮ ਹੋ ਜਾਂਦੀ ਹੈ ਹਵਾ ਰੁਕ ਜੇ ਔਰ ਤਪਸ ਫੇਿਰ ਮੈਂ ਜ਼ਿਆਦਾ ਮਹਿਸੂਸ ਹੁੰਦੀ ਹੈ ਫਿਰ ਅਤੇ ਪੰਤਾਲੀ ਆਪ ਚਾਲੀ ਡਿਗਰੀ ਵੀ ਪੰਤਾਲੀ ਮਹਿਸੂਸ ਹੁੰਦਾ ਹੈਗਾ ਹਾਂ
ਤ ਕੀਤਾ ਸੀ ਮੈਂ ਕਿਹਾ ਵੀ ਮੈਂ ਏ ਸੀ ਲੈਣਾ ਸੀ ਚਾਰ ਦੇ ਵਿੱਚ ਨਾ ਅੱਜ ਕੱਲ ਮੈਂ ਕੁਛ ਇੰਸਟਾਗ੍ਰਾਮ ਤੇ ਰੀਲਾਂ ਦੇਖੀਆਂ ਸੀ ਉਹਦੇ ਵਿੱਚ ਉਹ ਕਹਿੰਦੇ ਹੈਗੇ ਨੇ ਬਈ ਕੋਈ ਇਨਵਰਟਰ ਏਸੀ ਹੁੰਦਾ ਹੈ ਉਹਨੂੰ ਇੱਕ ਆਪਾਂ ਟਾਈਮਰ ਤੇ ਸੈਟ ਕਰ ਲਈਏ ਤੇ ਸਾਡੇ ਯੂਨਿਟ ਪਤਾ ਨੀ ਬਾਰਾਂ ਘੰਟੇ ਦੇ ਕੋਈ ਦੋ ਯੂਨਿਟ ਫੂਕਦੇ ਹੈਗੇ ਨੇ ਮੈਨੂੰ ਨਾ ਕੁਛ ਕੰਪਨੀ ਦਾ ਵੀ ਨਹੀਂ ਪਤਾ ਲੱਗ ਮੈਨੂੰ ਕੁਛ ਹਿਸਾਬ ਕਿਤਾਬ ਸਮਝ ਨੀ ਆਇਆ ਵੀਰ ਜੀ ਨੂੰ ਪੁੱਛਾਂਗੀ ਉਹਨਾਂ ਨੂੰ ਤਾਂ ਨੌਲੇਜ ਹੈਗੀ ਹੈ ਤੇ ਮੈਂ ਕਿਹਾ ਉਹਓਨਾਂ ਕੋਲ ਪੁੱਛਾਂਗੀ ਕੀ ਸਿਸਟਮ ਹੈਗਾ ਮੈਂ ਕਿਹਾ
ਹਾਂ ਜੋ ਪਹਿਲੇ ਪੁਰਾਣੀ ਟੈਕਨੋਲੋਜੀ ਹੈਗੀ ਸੀ ਨਾ ਉਹਦੇਸ਼ ਤੇ ਜਿਸ ਜ ਤਰ੍ਹਾਂ ਬਸ ਜਿਸ ਤਰ੍ਹਾਂ ਸਾਡਾ ਪੱਖਾ ਹੈਗਾ ਆ ਕੋਈ ਨੋਰਮਲ ਮੋਟਰ ਹੈਗੀ ਹੈ ਜਿਸ ਮਤਲਬ ਸਟਾਰਟ ਕਿੱਤਾ ਤੇ ਇੱਕਦਮ ਫੁੱਲ ਸਪੀਡ ' ਚੱਲ ਪਈ
ਹਾਂ
ਹੈਨਾ ਇਹ ਤਾਂ ਹੋ ਗਈ ਨੋਰਮਲ ਟੈਕਨੋਲਜੀ ਜਦੋਂ ਇੱਕ ਚੀਜ਼ ਇੱਕਦਮ ਸਪਲਾਈ ਦਿੰਦੇ ਹਾਂ ਕੋਈ ਚੀਜ਼ ਇੱਕਦਮ ਤੇਜ਼ ਚੱਲਦੀ ਹੈ ਹੈ ਨਾ ਤਾਂ ਉਹਦੀ ਜੋ ਕਰੰਟ ਕੰਜੰਪਸ਼ਨ ਹੈ ਨਾ ਇਨੀਸ਼ੀਅਲੀ ਯਾਨੀ ਕਿ ਸ਼ੁਰੂਆਤੀ ਜੋ ਕਰੰਟ ਕੰਜੰਪਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਤੇ ਬਿਜਲੀ ਫਿਰ ਜ਼ਿਆਦਾ ਫੂਕਦੀ ਹੈ ਉਹ
ਅੱਛਾ
ਤੇ ਹੁਣ ਟਾਈਮ ਦੇ ਹਿਸਾਬ ਨਾਲ ਦੇਖੋ ਟੈਕਨੋਲੋਜੀ ਜਿਸ ਤਰ੍ਹਾਂ ਫੈਕਟਰੀਆਂ ਨੂੰ ਲੱਗਦਾ ਹੈਗਾ ਜਿੱਥੇ ਜੋ ਟੈਕਨੋਲੋਜੀ ਸਸਤੀ ਮਿਲਦੀ ਹੈ ਜਿਸ ਤਰ੍ਹਾਂ ਦੇਖੋ ਜੋ ਬਲਕ ਪ੍ਰੋਡਕਸ਼ਨ ਹੈਗੀ ਹੈ ਨਾ ਜਿੱ ਇੱਥੇ ਫੈਕਟਰੀਆਂ ਸਾਰੀਆਂ ਬਣਾਉਂਦੀਆਂ ਹੈਗੀਆਂ ਜਿਸ ਤਰ੍ਹਾਂ ਬਾਹਰਲੀ ਕੰਟਰੀ ਜੋ ਅਪਲਾਈ ਹੋਏਗਾ ਮੰਨ ਲਓ ਕਿਸੇ ਕੰਪਨੀ ਨੇ ਚਿਪ ਬਣਾਈ ਮੰਨ ਲਓ ਚਾਈਨਾ ਨੇ ਜਾਂ ਠੀਕ ਹੈ ਉਹ ਚਿਪ ਉਹ ਚਿਪ ਮੰਨ ਲਿਆ ਉਹਨੇ ਅਮੈਰੀਕਾ ਵਾਸਤੇ ਬਣਾਤੀ ਤੇ ਉਹ ਫਿਰ ਕੰਪਨੀਆਂ ਦੇ ਨਾਲ ਟੈਚ ਹੋ ਜਾਂ ਉਹਨਾਂ ਨੂੰ ਸਸਤੀ ਪੈਂਦੀ ਹੈ ਚਿਪੱ ਇਸ ਕਰਕੇ ਉਹ ਫਿਰ ਸਾਰੇ ਕੰਪਨੀਆਂ ਹੁਣ ਇਨਵਰਟਰ ਵੱਲ ਏ ਸੀ ਤੇ ਜ਼ੋਰ ਦੇ ਰਹੀ ਹੈ
ਹਾਂਜੀ -ਹਾਂਜੀ
ਕਿ ਨੋਰਮਲ ਜੋ ਟੈਕਨੋਲੋਜੀ ਸੀ ਨਾ ਉਹਦੀ ਪੀ ਸੀ ਵੀ ਪ੍ਰੋਡਕਸ਼ਨ ਨਹੀਂ ਹੋ। ਉਹ ਮਹਿੰਗੀ ਪੈਂਦੀ ਹੈ। ਕਿਉਂਕਿ ਕੰਪਨੀਆਂ ਅਗਰ ਸਪੈਸ਼ਲ ਬਣਵਾਣਗੀਆਂ ਨਾ ਆਪਣੇ ਵਾਸਤੇ ਉਹ ਮਹਿੰਗੀ ਪਏ ਗੀ। ਹੁਣ ਪੂਰੇ ਵਰਡ ਵਾਸਤੇ ਮੈਨੂਫੈਕਚਰ ਹੋ ਰਹੀ ਹੈ ਚੀਜ਼ ਉਹ ਬਹੁਤ ਸਸਤੀ ਪੈਂਦੀ ਹੈ।
ਹਾਂਜੀ- ਹਾਂਜੀ
ਜੋ ਕੰਨਸੈਪਟ ਹੈ, ਉਹ ਇਹ ਹੈ ਕਿ ਇਹਦੇ 'ਚ ਜਿਸ ਤਰ੍ਹਾਂ ਤੁਸੀਂ ਸਟਾਰਟ ਕਰੋਗੇ ਏ ਸੀ ਨੂੰ ਤੇ ਇਹ ਇੱਕਦਮ ਫੁੱਲ ਸਪੀਡ 'ਤੇ ਨਹੀਂ ਆਏਗਾ। ਜਿਹਦੇ ਕਰਕੇ ਜੋ ਮੀਟਰ ਹੈ।ਉਹ ਜੰਪ ਨਹੀਂ ਕਰੇਗਾ ਇੱਕ ਦਮ ਔਰ ਕੋਈ ਬੀਜਲੀ ਚ ਕੋਈ ਝਟਕਾ ਵੀ ਮਸ ਅਫਸੂਸ ਨਹੀਂ ਹੋਏਗਾ, ਜਿਸ ਤਰ੍ਹਾਂ ਲਾਈ ਡਿਮ ਹੋ ਜਾਂਦੀ। ਇੱਕਦਮ ਮੋਟਰ ਚੱਲੇ ਜਾਂ ਏਸੀ ਇਕਦਮ ਚੱਲ ਜਏ, ਹਾਲਾਂਕਿ ਜੋ ਵਿੰਡੋ ਏਸੀ ਹੈ। ਇਹ ਹੈ ਉਹਨਾਂ ਚ ਹਾਲੇ ਵੀ ਵੀ ਏਸ ਉਹ ਇਨਵਰਟਰ ਨਹੀਂ ਆਇਆ।ਉਹਨਾ ਚ ਹਲੇ ਨੋਰਮਲੀ ਚੱਲ ਰਿਹਾ ਹੈ।
ਅੱਛਾ ਜੀ। ਪਰ ਇੱਕ ਚੀਜ਼ ਮੈਂ ਨਾ, ਵੀਰ ਜੀ ਵੀ ਦੇਖੀਏ ਜਿਹੜੀ ਮ ਏਸੀ ਹੁੰਦੇ ਨੇ ਨਾ ਉਹ ਕੂਲਿੰਗ ਬੜੀ ਘੱਟ ਕਰਦੇ ਹੈਗੇ ਨੇ, ਜਿਹੜੇ ਵਿੰਡੋ ਏਸੀ ਹੈਗੇ ਨਾ ਉਹ ਕੂਲਿੰਗ ਬੜੀ ਤੇਜ਼ ਕਰ ਦਿੰਦੇ ਹੈਗੇ ਨੇ
ਹਾਂ ਵਿੰਡੋ ਏ ਸੀ ਚ ਕੀ ਹੁੰਦਾ ਹੈ। ਦੇ ਆਪਣਾ ਟ੍ਰਾਂਸਮਿਸ਼ਨ ਲੋਸ ਕੋਈ ਨੀ ਹੁੰਦਾ, ਟ੍ਰਾਂਸਮਿਸ਼ਨ ਲੋਸ ਮੇਨ ਜਿਸ ਤਰ੍ਹਾਂ ਉਹਦਾ ਇੱਕ ਜੋ ਵਿੰਡੋ ਏ ਸੀ ਹੈ ਇੱਕ ਸਾਈਡ ਤੋਂ ਤੇ ਕੁੂਲਿੰਗ ਦੀ ਹਵਾ ਅੰਦਰ ਦੇ ਰਿਹਾ ਦੂਸਰੀ ਸਾਈਡ ਤੋਂ ਨਾਲ ਦੇ ਨਾਲ ਹੀ ਉਹਦੀ ਹੀਟ- ਟਿੰਗ ਜੋ ਹੈ ਉਹ ਬਾਹਰ
ਹਾਂਜੀ
ਲੇਕਿਨ ਜੋ ਸਪਲਿਟ ਏਸੀ ਹੈਗੇ ਹੈ। ਉਹਨਾਂ ਚ ਆਪਸ ਵਿੱਚ ਕੁਨੈਕਟੀਵਿਟੀ ਵਾਸਤੇ ਨਾ ਪਾਈਪ ਪਾਇਆ ਜਾਂਦਾ ਹੈ, ਕੋਪਰ ਦਾ ਨਾ
ਹਾਂਜੀ- ਹਾਂਜੀ
ਪਾਈਪ ਹੋਏਗਾ ਉਹ ਅੱਧੇ ਕੁਲਿੰਗ ਔਰ ਸਾਰਾ ਜੋ ਪ੍ਰੈਸ਼ ਗੈਸ ਦਾ ਉਦੇ ਜ ਹੀ ਕੰਜਿਊਮ ਹੋ ਜਾਂਦਾ ਹੈ।
ਅੱਛਾ- ਅੱਛਾ- ਅੱਛਾ
ਔਰ ਦੂਸਰਾ, ਇਹ ਵੀ ਹੁੰਦਾ ਕਿ ਜੋ ਆਪਣਾ ਵਿੰਡੋ ਏਸੀ ਹੈਗੇ ਆ ਉਹ ਬੰਦਾ ਕੋਸ਼ਿਸ਼ ਕਰਦਾ ਕਿ ਐਸੀ ਕਮਰੇ ਚ ਐਸੀ ਜਗ੍ਹਾ ਲਗਾਇਆ ਜਾਣ ਜਿੱਥੇ ਧੁੱਪ ਘੱਟ ਤੋਂ ਘੱਟ ਪਏ।
ਅੱਛਾ, ਅੱਛਾ
ਕਿ ਉਹਦੀ ਜੋ ਹੀਟ ਹੈ ਉਹ ਜਲਦੀ ਡੀਸੀਪੇਟ ਹੋ ਜਾਂਦੀ ਹੈ ਔਰ ਕੂਲਿੰਗ ਕੰਪਰੈਸਰ ਠੰਡਾ ਰਹਿੰਦਾ ਔਰ ਕੂਲਿੰਗ ਅੱਛੀ ਹੁੰਦੀ ਹੈ। ਦੇਖੋ ਅਗਰ ਕੰਪਰੈਸ ਸਰ ਮਨ ਲੋ ਠੰਡਾ ਨੀ ਪਾ ਰਿਹਾ ਤੁਸੀਂ ਬਹੁਤ ਜ਼ਿਆਦਾ ਚਲਾ ਰਹੇ ਹੋ ਤੇ ਅੱਜ -ਕੱਲ੍ਹ ਤੁਸੀਂ ਨਿਊਜ਼ ਤੇ ਸੁਣਿਆ ਹੋਏਗਾ ਦੇਖੋ ਕੰਪ੍ਰੈਸਰ ਫਟ ਜਾਂਦੇ ਹੈਗੇ ਆ।
ਹਾਂਜੀ ਸਹੀ ਗੱਲ ਹੈ।
ਬਿਲਡਿੰਗ ਤੇ ਜਿਹੜੇ ਮੰਨ ਲਓ ਇਹ ਜੋ ਇਨਵਰਟਰ ਏ ਸੀ ਹੈਗੇ ਹੈ ਜਾਂ ਸਪਲਿਟ ਏ ਸੀ ਕਹ ਲੋ ਉਦਾ ਜੋ ਆਊਟ ਡੋਰ ਯੂਨਿਟ ਹਮੇਸ਼ਾ ਬਾਹਰ ਈ ਲੱਗ ਜਾਂਦਾ ਛਤਾ ਤੇ ਲੱਗ ਜਾਂਦਾ ਲੋਕ ਕਾਂ ਦੀ ਤੇ ਛੱਤ ਤੇ ਸਿੱਧਾ ਧੁੱ ਪੈਂਦੀ ਹੈਗੀ ਹੈ। ਤੇ ਧੂੱਪ ਪੈਣ ਨਾਲ ਕੀ ਹੁੰਦਾ ਉਹ ਆਪਣੀ ਹੀਟ ਨਾ ਛੱਡ ਨਹੀਂ ਪਾਂਦੇ ਪਹਿਲੇ ਮਤਲਬ ਜੋ ਧੁੱਪ ਔਰ ਪਹਿਲੇ ਆਪਣਾ ਵਾਤਾਵਰਨ ਗਰਮ ਹੈ ਤੇ ਉਹ ਆਪਣੇ ਹੀਟ ਕਿਵੇਂ ਛੱਡਣਗੇ ਠੰਡ ਹੋਵੇ ਤਾਂ ਉਹਦੇ ਚ ਡਿਫਰੈਂਸ ਆ ਜਾਂਦਾ ਨਾ ਕੋਈ ਗਰਮ ਚੀਜ਼ ਹੈ ਤੇ ਬਾਹਰ ਵਾਤਾਵਰਨ ਠੰਡਾ ਹੀਟ ਜਲਦੀ ਬਰਾਬਰ ਹੋ ਜਾਂਦੀ ਹੈ, ਇਸ ਕਰਕੇ ਕੂਲਿੰਗ ਦਾ ਥੋੜ੍ਹਾ ਜਿਹਾ ਫ਼ਰਕ ਪੈਂਦਾ ਹੈਗਾ।
ਅੱਛਾ
ਦੂਸਰਾ ਉਹ ਥੋੜਾ ਨੀਚੇ ਲੱਗਦਾ ਹੈਗਾ। ਵਿੰਡੋ ਏ ਸੀ, ਹੋਰ ਸਪਲਿਟ ਏ ਸੀ ਉੱਪਰ ਬਿਲਕੁਲ ਛੱਤ ਦੇ ਨਾਲ ਲੱਗਦਾ ਹੈ। ਅੱਛਾ ਸਪਲਿਟਟ ਚ ਇਹ ਵੀ ਹੈ ਅਗਰ ਥੋੜਾ ਕਮਰਾ ਛੋਟਾ ਹੈਗਾ ਨਾ ਹਾਈਟ ਕੰਮ ਹੈ ਉਹਦੀ ਮਤਲਬ ਪਰ ਛੱਤ ਥੋੜ੍ਹਾ ਨੀਚੇ ਹੈਗੀ ਹੈ। ਤੇ ਉਹਦੇ ਨਾਲ ਵੀ ਫ਼ਰਕ ਪੈ ਜਾਂਦਾ ਕੋਲਿੰਗ ਦਾ।
ਅੱਛਾ-ਅੱਛਾ ਕਿਉਂਕਿ ਮੇਰੇ ਹੁਣ ਮੈਂ ਲਵਾਉਣਾ ਹੈਗਾ ਅਸੀਂ ਨਾ ਘਰ ਦੇ ਵਿੱਚ ਏਸੀ ਆਪਣਾ ਇੱਕ ਤਾਂ ਸਾਡੇ ਕਮਰੇ ਚ ਲੱਗੇ ਲੱਗੇ ਹੋਏ ਨੇ ਦੋ ਕਮਰੇ ਦੇ ਵਿੱਚ ਤੇ ਅ ਐਵਾਲੇ ਲੱਗੇ ਹੋਏ ਨੇ ਆਪਣੇ ਵਿੰਡੋ ਵਾਲੇ ਤੇ ਕਿਤੇ ਵੀ ਸਪਲਿਟ ਲੱਗਿਆ ਹੋਇਆ ਤੇ ਮੈਂ ਕੁਛ ਹੋਰ ਲੈਣਾ ਸੀ ਏਸੀ ਅਸੀ ਨਾ ਤੇ ਮਨ ਹੈਗਾ ਸੀ ਚਲੋ ਵਿੰਡੋ ਨੂੰ ਹਟਾ ਕੇ ਆਪਾਂ ਸਪਲਿਟ ਲੈ ਲਈਏ ਤੇ ਫੇਰ ਥੋੜੀ ਜਿਹੀ ਆਪਾਂ ਰਿਸਰਚ ਵੀ ਕੀਤੀ ਸੀ ਇਹਦੇ ਤੇ ਤੇ ਕਹਿੰਦੇ ਸੀ ਇਨਵਰਟਰ ਏ ਸੀ ਲੈ ਲਓ ਥੋਡੀ ਕੰਜਪਸ਼ਨ ਘੱਟ ਕਰਦੇ ਹੈਗੇ ਨੇ ਤੁਸੀਂ ਇਸ ਮਤਲਬ ਇਨਾ ਵੀ ਚੌਵੀ ਜਾਂ ਅਠਾਈ ਤੇ ਇੱਕ ਨੰਬਰ ਤੇ ਸੈਟ ਕਰਕੇ ਰੱਖੋ ਤੇ ਬਸ ਮੈਨੂੰ ਥੋੜੀ ਹੋਰ ਮੈਂ ਚਲੋ ਤੁਹਾਡੇ ਕੋਲ ਜਾਣਕਾਰੀ ਲਵਾਂਗੀ ਇਸ ਬਾਰੇ ਕਿਉਂਕਿ ਸਾਨੂੰ ਤਾਂ ਚਲੋ ਇਨਾ ਇਲੈਕਟ੍ਰੋਨਿਕਸ ਦਾ ਪਤਾ ਨੀ ਹੈਗਾ ਤੇ ਮਤਲਬ ਹੁਣ ਤੁਸੀਂ ਵੈਸੇ ਕੀ ਸਲਾਹ ਦਿੰਦੇ ਹੋ ਵਿੰਡੋ ਲਵਾਂ ਜਾਂ ਸਪਲਿੱਟ ਲਵਾਂ ਏਸੀ
ਨਹੀਂ ਅਗਰ ਤਾਂ ਦੇਖੋ ਵਿੰਡੋ ਦੀ ਜਗ੍ਹਾ ਹੈਗੀ ਆ ਤੁਹਾਡੇ ਕੋਲ ਲਗਾਉਣ ਦੀ ਤਾਂ ਫਿਰ ਪਹਿਲੀ ਪ੍ਰੈਫਰੈਂਸ ਤੇ ਵਿੰਡੋ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਉਹਦਾ ਕੂਲਿੰਗ ਇਫੈਕਟ ਨੈਸ ਬਹੁਤ ਅੱਛੀ ਰਹਿੰਦੀ ਹੈ ਲੇਕਿਨ ਦੇਖੋ ਜੋ ਵਿਦਾਊਟ ਇਨਵਰਟਰ ਟੈਕਨੋਲੋਜੀ ਹੈ ਨਾ ਚਾਹੇ ਉਹ ਵਿੰਡੋ ਹੈ ਏਸੀ ਹੈ ਜਾਂ ਸਪਲਿਟ ਜਦੋਂ ਇਹ ਇੱਕ ਰਿਕਵਿਯਰਡ ਟੈਪਰੇਚਰ ਜੋ ਸੈਟਿੰਗ ਕੀਤੀ ਜਾਂਦੀ ਹੈ ਉੱਥੇ ਪਹੁੰਚ ਜਾਂਦੀ ਹੈ ਨਾ ਕੂਲਿੰਗ ਤੇ ਇਹ ਬਿਲਕੁਲ ਕੰਪ੍ਰੈਸਰ ਦਾ ਬੰਦ ਜਾਂਦਾ ਇਕਦਮ ਉਹ ਜਦੋਂ ਉਹ ਕੂਲੀਗ ਮੰਨ ਲਓ ਟੈਂਪਰੇਚਰ ਵੱਧ ਜਾਵੇਗਾ ਕਮਰੇ ਦਾ
ਕੰਪ੍ਰੈਸਰ ਇਕਦਮ ਸਟਾਰਟ ਹੋ ਜਾਂਦਾ ਹੈ ਤਾਂ ਜੋ ਸਵਿਚਿੰਗ ਸਾਈਕਲ ਹੈ ਨਾ ਔਨ ਔਫ ਔਨ ਔਫ ਇਹਦੇ ਕਰਕੇ ਬਿਜਲੀ ਬੜੀ ਜ਼ਿਆਦਾ ਫੁਕਦੀ ਹੈ ਲੇਕਿਨ ਜੋ ਇਨਵਰਟਰ ਏ ਸੀ ਹੈਗਾ ਨਾ ਉਹ ਸਵਿਚੀਗਂ ਨਹੀਂ ਕਰੇਗਾ ਕੰਪੈਸਰ ਔਨ ਔਫ ਨਹੀਂ ਹੋਏਗਾ ਜਿਸ ਤਰ੍ਹਾਂ ਮੰਨ ਲਓ ਕੂਲਿੰਗ ਤੁਹਾਨੂੰ ਚਾਹੀਦੀ ਹੈ ਕਮਰੇ ਚ ਕੋਲਿੰਗ ਕੰਮ ਹੈ ਤਾਂ ਕੰਮ ਪੈ ਸਕਦੀ ਸਪੀਡ ਫੁੱਲ ਹੋ ਜਾਂਦੀ ਆਪਣੇ ਆਪ ਔਰ ਜਿਸ ਤਰ੍ਹਾਂ ਹੀ ਟੈਂਪਰੇਚਰ ਮੇਨਟੇਨ ਹੋ ਜਾਂਦਾ ਯਾਨੀ ਕਿ ਕੂਲਿੰਗ ਪੁਰੀ ਹੋ ਜਾਂਦੀ ਕਮਰੇ ਚ ਅਤੇ ਉਹਦੀ ਸਪੀਡ ਆ ਆਟੋਮੈਟਿਕਲੀ ਰਿਡਿਊਜ਼ ਹੋ ਜਾਂਦੀ ਜਿਸ ਤਰ ਅਸੀਂ ਕੋਈ ਝੂਲਾ ਦੇਣੇ ਹਨਾ ਮੰਨ ਲਓ ਬੱਚੇ ਝੂਲਾ ਹੈਗਾ ਬੱਚੇ ਦਾ ਇੱਕ ਵਾਰੀ ਤੇ ਜ਼ੋਰ ਲਗਾਉਣਾ ਪਏਗਾ ਪੂਰਾ ਸੀ ਰਿੰਗ ਵਾਸਤੇ ਉਸ ਤੋਂ ਬਾਅਦ ਹਲਕਾ ਹਲਕਾ ਜਿ ਟਚ ਕਰਦੇ ਰਹੋ ਉਹ ਸਪੀਡ ਉਸ ਤਰ੍ਹਾਂ ਚੁੱਲ੍ਹੇ ਦੀ ਬਣੀ ਰਹਿੰਦੀ ਏਦਾਂ ਹੀ ਇਨਵਰਟਰ ਏ ਸੀ ਵੀ ਏਦਾਂ ਹੀ ਕੰਮ ਕਰਦਾ ਹੈ ਜਦੋਂ ਇੱਕ ਵਾਰੀ ਸਪੀਡ ਕੂਲਿੰਗ ਹੋ ਗਈ ਨਾ ਫਿਰ ਹਲਕਾ ਹਲਕਾ ਮਾੜਾ -ਮਾੜਾ ਚਲਦਾ ਰਹੇਗਾ ਕੰਪ੍ਰਸਰ ਉਹਦੀ ਕੰਪਸ਼ਨ ਵੀ ਕੰਮ ਰਹੇਗੀ ਔਰ ਕੂਲਿੰਗ ਮੇਨਟੇਨ ਰਹਿੰਦੀ ਹੈ ਟੈਕਨੋਲੋਜੀ ਤੇ ਅੱਛੀ ਹੈਗੀ ਹੈ ਇਸਤੇ ਕੰਪਨੀਆਂ
ਹਮ ਹਾਂ ਦੇਖਿਆ ਹੈਗਾ ਹੁਣ ਇਹਨਾਂ ਤੇ ਰੇਟ ਵੀ ਕਾਫ਼ੀ ਘੱਟ ਗਏ ਨੇ ਹਨਾ ਪਹਿਲੇ ਜਿਸ ਉਸ ਹਿਸਾਬ ਨਾਲ ਰੇਟ ਹੈਗੇ ਸੀ ਨਾ
ਨਹੀਂ ਹੁਣ ਨਹੀਂ ਪਿੱਛੇ ਦੇਖੋ ਕੋਪਰ ਦੇ ਰੇਟ ਕਾਫੀ ਵੱਧ ਗਏ ਸੀ ਦੂਸਰੇ ਐਥੇ ਲੜਾਈਆਂ ਕਰਕੇ ਥੋੜਾ ਜਿ ਹਰ ਚੀਜ਼ ਦਾ ਉਛਾਲ ਹੈਗਾ ਹੁਣ ਹਰ ਚੀਜ਼ 'ਚ ਇਹਨਾਂ ਦੇ ਵੀ ਰੇਟ ਵੱਧ ਕੇ ਹੋਣੇ ਏ ਸੀ ਦੇ ਵੀ ਤੁਸੀਂ ਦੁਬਾਰਾ ਪਤਾ ਕਰਨਾ ਔਨਲਾਈਨ ਦੇਖ ਲੈਣਾ
ਸਾਨੂੰ ਪਤਾ ਹੀ ਕੀ ਹੈਗਾ ਕੁਛ ਇੰਸਟਾਗ੍ਰਾਮ ਤੇ ਨਾ ਸਾਡੇ ਸ਼ਹਿਰ ਦੇ ਵਿੱਚ ਜਿਵੇਂ ਉਹ ਕਹਿੰਦੇ ਸੀ ਪੱਚੀ ਹਜ਼ਾਰ ਚ ਲੈ ੈਜਏ ਸੀ ਤੀਹ ਹਜ਼ਾਰੀ ਚ ਲੈ ਜਾਉ ਐਸੀ ਤੇ ਮੈਂ ਤੇ ਚਲੋ ਉਸ ਦੁਕਾਨ ਵਿਜਿਟ ਕੀਤਾ ਨੀ ਹੈਗਾ ਸੀ ਤੇ ਮੈਨੂੰ ਲੱਗਿਆ ਸ਼ਾਇਦ ਰੇਟ ਘੱਟ ਗਿਆ ਹੈਗਾ ਹੁਣ
ਨਹੀਂ ਉਹ ਬ੍ਰਾਂਡ ਵਾਈਜ਼ ਹੋਏਗਾ ਨਾ ਜਿਸ ਬ੍ਰਾਂਡ ਅਗਰ ਕੋਈ ਅੱਛਾ ਬ੍ਰਾਂਡ ਲਉਗੇ ਉਹਓ ਜਨਲ ਹਿਟੈਚੀ ਕੈਰੀਅਰ ਉਹਨਾਂ ਦੇ ਰੇਟ ਤੇ ਉ ਜ਼ਿਆਦਾ ਹੋਣਗੇ ਹਜੋ ਅਨਿਡਾ ਲੋਇਡ ਹੋਰ ਜੋ ਕਈ ਕੰਪਨੀਆਂ ਹੈਗੀਆਂ। ਨਾਲ ਰੇਟ ਡਿਪੈਂਡ ਕਰੇਗਾ ਤੁਸੀਂ ਕਿੰਨੇ ਟਨ ਦਾ ਲੈਣਾ ਉਹ ਵੀ ਡਿਪੈਂਡ ਕਰੇਗਾ ਸਟਾਰ ਰੇਟਿੰਗ ਕਿਹੜ ਯੂ ਜੀ ਹੈਗੀ ਹੈ ਉਸਰ ਫੰਕਸ਼ਨ ਕਿਹੜੇ ਕਿਹੜੇ ਚਾਹੀਦੇ ਆ ਉਹਦੇ 'ਚ ਫਿਰ ਸਾਰਾ ਚੀਜ਼ਾਂ ਉਸ 'ਤੇ ਡਿਪੈਂਡ ਕਰਦੀਆਂ।
ਹਾਂ ਚਲੋ ਤੁਸੀਂ ਮੈਨੂੰ ਬੜੀ ਚੰਗੀ ਜਾਣਕਾਰੀ ਦਿੱਤੀ ਹੈਗੀ ਹੈ ਕਾਫ਼ੀ ਮੈਨੂੰ ਨੌਲੇਜ ਮਿਲਲੀ ਹੈ ਇਸ ਬਾਰੇ ਚਲੋ ਹੁਣ ਮੈਂ ਮਾਰਕੀਟ ਜਾਵਾਂਗੀ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਲਵਾਂਗੇ, ਮ ਹੁਣ ਚਲੋ ਮੈਂ ਪ੍ਰੈਫਰੈਂਸ ਹੈ, ਤੇ ਸਾਡੇ ਵਿੰਡੋ ਦੀ ਜਗ੍ਹਾ ਹੈਗੀ। ਤੇ ਵਿੰਡੋ ਅ ਹੀ ਮੈਂ ਫਿਰ ਤੇ ਉਹਨੂੰ ਪ੍ਰੈਫਰੈਂਸ ਦੇਵਾਂਗੀ। ਤੇ ਤੁਸੀਂ ਆਓ ਲਗਾਓ ਘਰ ਚੱਕ ਹਾਂਜੀ
ਹਾਂ ਕੋਈ ਨਹੀਂ ਜੀ ਆਵਾਂਗੇ ਬਿਲਕੁਲ
ਹਾਂਜੀ ਬੱਚਿਆਂ ਨੂੰ ਲੈਣਾ। ਹੁਣ ਤੇ ਮੌਸਮ ਵੀ ਠੀਕ ਹੈਗਾ।
ਹਾਂਜੀ ਹਾਂਜੀ ਹਾਂਜੀ ਕੋਈ ਨੀ ਬਣਾਨ ਬਣਾਦੇ ਹਾਂ ਜੀ ਠੀਕ ਹੈ ਓਕੇ ਓਕੇ।